ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ। ਕੀ ਹਾਲ-ਚਾਲ ਤੁਹਾਡੇ
ਅੱਛਾ ਬਹੁਤ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਜੀ।
ਕਾਮ ਆ ਜੀ।
ਕੁਛ ਨੀ ਬਸ ਮੈਂ ਇਹਹੀ ਸੋਚਦੀ ਪਈ ਸੀ ਮੈਂ ਕਿਹਾ ਅੱਜ ਕੱਲ ਤੁਸੀਂ ਵੇਖਿਆ ਹੀ ਹੋਏਗਾ, ਮਿਊਜਿਕ ਵਗੈਰਾ ਆਪਾਂ ਸੁਣਨਦੇ ਹਾਂ ਕਿੰਨਾ ਮਤਲਬ ਸਾਡੇ ਮੂਡ ਵਗੈਰਾ ਚ ਵੀ ਕਿੰਨਾ ਮਤਲਬ ਇਫੈਕਟ ਕਰਦੇ ਏ ਸਬ ਚੀਜ਼ਾਂ
ਸਹੀ ਗੱਲ ਹੈ, ਬਿਲਕੁਲ ਸਾਡੇ ਘਰ ਤਾਂ ਮਤਲਬ ਸਵੇਰ ਤੋਂ ਲੈ ਕੇ ਰਾਤ ਤੱਕ ਮਿਊਜਿਕ ਕਈ ਬੱਚੇ ਲਗਾਈ ਰੱਖਦੇ ਨੇ ਕੋਈ ਕਦੀ ਪੰਜਾਬੀ ਗਾਣੇ ਸੁਣ ਰਹੇ ਹੈ ਕੋਈ ਪੋਪ ਗਾਣੇ ਸੁਣ ਰਹੇ ਹੈ ਕੋਈ ਕੁਛ ਕਦੀ ਕੀਰਤਨ ਚੱਲ ਰਿਹਾ ਹੈ, ਮਤਲਬ ਸਭ ਦੇ ਆਪਣੇ ਅਪਣੇ ਆਪਣੇ ਹਿਸਾਬ ਹੈਭ ਦਾ ਬਣਿਆ ਹੋਇਆ ਮਤਲਬ ਸ਼ੌਕ ਨਾਲ ਸੁਣਦੇ ਹੈ, ਤੇ ਮਤਲਬ ਇਹ ਹੈ ਨਾ ਕਿ ਥੋੜਾ ਜਿ ਹਰ ਟਾਈਮ ਇੱਕ ਫਿਕਸ ਕੀਤਾ ਹੋਇਆ ਸੀ, ਇਸ ਟਾਈਮ ਤੇ ਇਹ ਸੁਣ ਲੈਂਦੇਾਂ ਇਸ ਟਾਈਮ ਤੇ ਸੁਣ ਲੈਂਦੇ ਹਾਂ ਹਰ ਟਾਈਮ ਚ ਮਨੋਰੰਜਨ ਹੈ।
ਬਿਲਕੁਲ ਨਹੀਂ ਕਈ ਵਾਰ ਹੁੰਦਾ ਨਾ ਕਿ ਆਪਾਂ ਦੇਖੋ ਬੋਰ ਹੋ ਰਹੇ ਜਾਂਦੇ ਆ ਘਰ ਕੱਲੇ ਹੁੰਦੇ ਆ ਨਾ ਤਾਂ ਆਪਾਂ ਕੀ ਕਰੀਏ ਫੋਨ ਚਲਾ-ਚਲਾ ਕੇ ਵੀ ਆਪਾਂ ਇਹ ਹੁੰਦਾ ਹੈ ਕਿ ਥੱਕ ਥਕ ਜਾਂਦੇ ਆ, ਫੋਨ ਵੀ ਬੰਨਾ ਕਿੰਨ ਗੱਲ ਵੀ ਕਿਦੇ ਨਾਲ ਕਿੰਨੀ ਕੁ ਕਰਲੇ ਹੁੰਦਾ ਕਿ ਕਈ ਵਾਰ ਚੱਲ ਬੰਦਾ ਮਿਊਜਿਕ ਸੁਣ ਲੈਂਦਾ ਹੈ ਅੱਜ ਕਲ ਤਾਂ ਤੁਸੀਂ ਦੇਖੋ ਮਿਊਜਿਕ ਚ ਵੀ ਸੂਫ਼ੀ ਮਿਊਜਿਕ ਆ ਗਿਆ। ਕਿੰਨੇ ਤਰ੍ਹਾਂ ਦਾ ਮਤਲਬ ਓਹ ਫ ਆ ਜਾਂਦਾ। ਹੈ ਪੰਜਾਬੀ ਓਹ
ਪੰਜਾਬੀ ਹੋ ਗਏ ਹੋ, ਸੁੱਖੀ ਹੋ ਗਏ। ਸਹੀ ਗੱਲ ਹੈ। ਕਿਉਂਕਿ ਸੰਗੀਤ ਹੈ ਨਾ ਜਿਹੜਾ, ਸੰਗੀਤ ਇੱਕ ਇਹੋ ਜਿਹੀ ਚੀਜ਼ ਹੈ। ਜੋ ਆਪਣੇ ਅੰਦਰੋਂ ਸ਼ਾਂਤੀ ਆਉਂਦੀ ਹੈ, ਜਿੰਦੇ ਨਾਲ ਤੇ ਆਪਾਂ ਨੂੰ ਖੁਸ਼ੀ, ਮਤਲਬ ਖੁਸ਼ੀ ਹੁੰਦੀ ਹੈ। ਉਹ ਆਪਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਦਿੰਦਾ ਹੈ, ਜਿੰਹਦੇ ਕਰਕੇ ਆਪ ਆਪਾਂ, ਹਰ ਤਰਫ ਤੋਂ ਮਤਲਬ ਨਾ ਇੱਕ, ਅਲੱਗ ਹੀ, ਜਿਵੇਂ ਕਹਿੰਦੇ ਕਦੇ ਵਾਰ ਆਪਾਂ ਦੁਖੀ ਹੁੰਦੇ ਹਾਂ, ਬਹੁਤ ਜ਼ਿਆਦਾ। ਅੱਜ ਮੈਂ ਅਪਸੈਟ ਚੱਲ, ਆਪਣੇ ਕੋਲ ਕਹਿੰਦੇ ਕੋਈ ਓਪਸ਼ਨ ਨਹੀਂ ਮਿਲਦਾ ਕੋਈ ਬਸ। ਇਹ ਹੁੰਦਾ ਕਿ ਇੱਕ ਆਪਾਂ ਜਦੋਂ ਸੰਗੀਤ ਸੁਣਦੇ ਹਾ ਨਾ, ਆਪਣੇ ਤਨਾਅ ਘੱਟ ਤਾਂ ਕਰ ਦਿੰਦਾ। ਬਹੁਤ ਉਨਦੇ ਚ ਮਦਦ ਕਰਦਾ।
ਨਹੀਂ ਉਹ ਤਾਂ ਹੁੰਦਾ ਹੀ ਹੈ। ਦੇਖੋ, ਤੋ ਤੁਹਾਡੀ ਗੱਲ ਵੀ ਹੁਣ ਠੀਕ ਹੈ, ਕਈ ਵਾਰ ਹੁੰਦਾ ਕਿ ਸਾਡਾ ਮੂਡ ਵਗੈਰਾ ਠੀਕ ਨੀ ਹੁੰਦਾ। ਆਪਾਂ ਕਈ ਇਸ ਤਰ੍ਹਾਂ ਦਾ ਮਿਊਜਿਕ ਸੁਣ ਲੈਂਦੇ ਹਾਂ ਕਿ ਸਾਨੂੰ ਖੁਸ਼ੀ ਮਿਲਦੀ ਹੈ, ਅੰਦਰੋਂ। ਹੋਰ ਵਧੀ ਵਧੀਆ ਵੀ ਲੱਗਦਾ, ਆਪਾਂ ਨਾਲ ਸਦਾ ਮੂਡ ਵੀ ਠੀਕ ਹੋ ਜਾਂਦੇ। ਕਈ ਵਾਰ ਹੁੰਦਾ, ਆਪਾਂ ਕੰਮ ਕਰ ਰਹੇ ਹੁੰਦੇ ਆਂ। ਜਿਵੇਂ, ਖਾਣਾ ਵਾਣਾ ਬਣਾ ਰਹੇ ਹੁੰਦੇ ਆ। ਤਾਂ ਮਿਊਜਿਕ ਸੁਣਦੇ ਆ ਤਾਂ ਦੇਖੋ ਸਾਡੇ ਕਿੰਨੀ ਜਲਦੀ ਅਪ ਆਪਾਂ ਕੰਮ ਕਰ ਲੈਂਦੇ ਹਾਂ, ਟਾਈਮ ਦਾ ਸਾਨੂੰ ਪਤਾ
ਪਤਾ ਨੀ ਚੱਲਦਾ। ਨਹੀਂ, ਚੱਲ ਹੀ, ਸਹੀ ਗੱਲ ਹੈ। ਮੇਰੇ ਤਾਂ ਵੈਸੇ ਹੀ ਰੂਟੀਨ ਜਿਵੇਂ ਜਿਹੜਾ ਰੋਜ਼ ਦਾ ਰੂਟੀਨ ਰੋਜ਼ਾਨਾ ਮੇਰਾ, ਇਹੀ ਕਰਦੀ ਹਾਂ। ਮੇਰੇ ਘਰੇ ਗਾਣੇ ਲੱਗੇ, ਗਾਣੇ ਲਾ, ਜਿਹੜਾ ਮਤਲਬ ਜਦੋਂ ਕੀਰਤਨ ਸੁਣਨਾ ਹੁੰਦਾ, ਕੀਰਤਨ ਸੁਣਦੀ ਹਾਂ। ਜਦੋਂ ਗਾਣੇ ਸੁਣਨੇ ਹੁੰਦੇ, ਗਾਣੇ ਸੁਣਦੀ ਹਾਂ। ਇੱਕ ਅਲੱਗ ਹੀ ਮਜ਼ਾ ਆਉਂਦਾ। ਮੈਂ ਕਈ ਵਾਰ ਕੀ ਕਰਦੀ ਹਾਂ, ਸੀਰੀਅਲ ਵੀ ਦੇਖਣੇ ਹੁੰਦੇ, ਹਨਾ। ਉਹ ਵੀ ਮੈਂ ਉਹਦੇ ਤੇ, ਆਪਣੇ ਫੋਨ ਤੇ ਚਲਾਇਆ ਤੇ ਚਲੋ ਦੇਖਦੀ ਰਹਿੰਦੀ ਹਾਂ।
ਹਨਾ, ਉਹ ਹੁੰਦਾ ਹੈ ਨਾ ਬੰਦੇ ਦਾ ਚਲੋ ਨਾਲ- ਨਾਲ ਕੰਮ ਵੀ ਹੋ ਜਾਂਦਾ। ਤੇ ਨਾਲ ਨਾਲ ਦੇਖੋ ਮਿਊਜਿਕ ਨਾਲ ਆਪਾਂ ਕਿੰਨਾ, ਮਤਲਬ ਜੁੜ ਵੀ ਜਾਂਦੇ। ਜਾ ਕਈ ਦੇਖੋ ਮਿਊਜ਼ ਦਿੰਦੇ, ਆਪਦੇ ਸੰਸਕ੍ਰਿਤੀ ਦੇ, ਆਪਦੇ ਦੇਸ਼ ਦੇ ਬਾਰੇ ਚ ਸਾਨੂੰ ਦੱਸਦਾ ਏ
ਬਿਲਕੁਲ ਬਿਲਕੁਲ। ਜਿਹੜਾ ਕੋਈ ਤਿਉਹਾਰ, ਜਦੋਂ ਕੋਈ ਵੀ ਦਿਵਸ ਚੱਲਦਾ ਹੈ। ਕੋਈ ਵੀ ਆਉਂਦਾ। ਆਪਣੇ ਦੇਸ਼ ਦਾ ਤੇ ਉਦੋਂ ਹਾਂਜੀ, ਉਦੋਂ ਵੀ ਇਹ ਮਤਲਬ, ਅਲੱਗ ਅਲੱਗ ਤਰ੍ਹਾਂ ਦੇ ਹਰ ਹਰ ਤਿਉਹਾਰ ਦੇ ਨਾਲ ਮੈਚ ਕਰਕੇ ਮਿਊਜ਼ਿਕ ਬਣਿਆ ਹੋਇਆ।
ਬਿਲਕੁਲ, ਹੁਣ ਦੇਖੋ, ਮਿਊਜਿਕ ਦੇ ਬਗੈਰ ਤਾਂ ਦੇਖੋ, ਉਹ ਵੀ ਨੀ ਆ। ਆਪਾਂ ਦੇਖੋ ਸਾਡੇ ਲਈ ਕਿੰਨਾ, ਮਤਲਬ, ਸਾਨੂੰ ਮਨੋਰੰਜਨ ਵੀ ਹੁੰਦਾ। ਇੰਟਰ ਟੇਨਮੈਂਟ ਵੀ ਹੋਜੇ ਉਹਦੇ ਨਾਲ। ਆਪਾਂ ਕਿਸੇ ਵੀ ਵਿਆਹ ਵਗੈਰਾ ਚ ਜਾਂਦੇ ਹਾਂ ਆਪਾਂ। ਨਹੀਂ, ਤਾਂ ਦੇਖੋ ਕੀ ਕਰੀਏ? ਉੱਥੇ ਜਾ ਕੇ ਵੀ ਸਾਨੂੰ ਹੁੰਦਾ। ਚਲੋ ਮਿਊਜਿਕ ਵਗੈਰਾ, ਡੀਜੇ ਵਗੈਰਾ ਚੱਲਦਾ ਹੁੰਦਾ ਤਾਂ ਆਪ ਆ ਵੀ ਸੋਚ। ਪੁਛਦੇ ਹਾਂ, ਚਲੋ ਡਾਂਸ ਕਰ ਲੇ। ਥੋੜੀ ਦੇਰ
ਸਹੀ ਗੱਲ ਕਹਿੰਦੇ ਹੈ ਮਿਊਜ਼ਿਕ ਦੇ ਨਾਲ ਜਿਹੜਾ ਨਹੀਂ ਵੀ ਰਚਨਾ ਆ ਨਾ ਉਹ ਵੀ ਨ ਚ ਲੈਂਦਾ ਕਿਵੇਂ ਹੁੰਦੇ ਪੈਰ ਲੱਛਣ ਲੱਗ ਜਾਂਦੇ ਆ। ਬੈਠੇ-ਬੈਠੇ ਤੇ ਓਹ ਚੀਜ਼ ਹੈ ਜਦੋਂ ਵਿਆਹ ਦੇ ਸ਼ਾਦੀਆਂ ਚ ਇਹੀ ਤਾਂ ਚੀਜ਼ ਸਭ ਤੋਂ ਵੱਡੀ ਚੀਜ਼ ਵਧੀਆ ਚੀਜ਼ ਬਣਾਈਏ ਕਈ ਵਾਰ ਹੁਣ ਜਿਵੇਂ ਕਹਿੰਦੇ ਹੈ ਫੇਰੇ ਹੋ ਰਹੇ ਹੈ ਆਓ ਸਾਈਡ ਤੇ ਆਪਣੇ ਲੈ ਕੇ ਜਾ ਗਏ ਹੈ ਉਹ ਜਿਹੜੇ ਬਾਕੀ ਸਾਰੇ ਆਏ ਹੋਏ ਹੈ ਵਿਆਹ ਤੇ ਸ਼ ਵਿਆਹ ਸ਼ਾਦੀ ਤੇ ਬੈਠਣ ਵਾਲੇ ਜ ਲੋਕ ਆਏ ਹੋਏ ਹੈ ਓਹ ਆਪਣਾ ਮਨੋਰੰਜਨ ਕਿਵੇਂ ਕਰਨ ਇਹੀ ਇਹਨਾਂ ਕਰਕੇ ਨਾ ਡ ਜੇ ਲੱਗੇ ਹੋਣਗੇ ਡੀਜੇ। ਚੱਲਦੇ ਹੋਣਗੇ ਤੇ ਡਾਂਸ ਤਾਂ ਹੀ ਕਰਦੇ ਪਏ ਹੋਣਗੇ ਸਾਰੇ।
ਬਿਲਕੁਲ ਜੀ ਬਿਲਕੁਲ। ਓ ਤਾਂ ਹੁੰਦਾ ਹੀ ਹੈ ਦੇਖੋ। ਮਿਊਜਿਕ ਨਾਲ ਆਪਾਂ ਜਿਵੇਂ ਛੋਟੇ ਹੈ ਕਈ ਬੱਚੇ ਵੀ ਦੇਖੋ ਕਿੰਨਾ ਸੋਹਣਾ ਡਾਂਸ ਕਰਦੇ ਦੇ ਨੇ ਮਿਊਜਿਕ ਚੱਲਦਾ ਹੈਗਾ, ਆ ਬੱਚਿਆਂ ਨੂੰ ਵੀ ਦੇਖ ਕਈ ਬੱਚਿਆਂ ਨੂੰ ਵੀ ਇੰਨਾ ਸ਼ੌਕ ਹੁੰਦਾ ਹੈ ਕਿ ਆਪਾਂ ਵੀ ਮਿਊਜਿਕ ਸਿੱਖੀਏ। ਕਲਾਸਕਲ ਮਿਊਜ਼ਿਕ
ਸਹੀ ਗੱਲ ਬਹੁਤ ਤਰ੍ਹਾਂ ਦੇ ਮਿਊਜਿਕ ਹੈ ਸਹੀ ਗੱਲ ਹੈ ਸ਼ਾਇਦ ਆਪਾਂ ਨੂੰ ਪਤਾ ਵੀ ਨੀ ਹੈ ਇੰਨੇ ਤਰ੍ਹਾਂ ਦਾ ਮਿਊਜਿਕ ਆਉਂਦਾ ਹੈ। ਇਹਨੂੰ ਕਹਿੰਦੇ ਆ ਕਿ ਬੱਚ ਬੱਚਿਆਂ ਨੂੰ ਦੇਖੋ ਬੱਚਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਨੌਲੇਜ ਹੈ।
ਹਹ ਨਹੀਂ ਚਲੋ ਬੱਚਿਆਂ ਦੇ ਨਾਲ-ਨਾਲ ਆਪਾਂ ਸੁਣਦੇ ਹਾਂ ਤਾਂ। ਸਾਨੂੰ ਵੀ ਪਤਾ ਲੱਗ ਜਾਂਦਾ ਹੈ ਸਾਨੂੰ ਵੀ ਨੌਲੇਜ ਮਿਲਦੀ ਹੈ ਇਨ ਸਬ ਚੀਜ਼ਾਂ ਲਈ ਕਿ ਵੀ ਹਾਂ ਬਈ ਕਿੰਨੇ ਤਰ੍ਹਾਂ ਦੇ ਮਤਲਬ ਮਤਲਬ ਇਹ ਅੱਜ ਕੱਲ ਮਤਲਬ ਹੈ ਕਿ ਜਿਹੜੇ ਆਪਾਂ ਸੁਣ ਸਕਦੇ ਹਾਂ। ਆਪ ਸਾਡੇ ਲਈ ਵਧੀਆ ਮਤਲਬ ਬੱਚੇ ਅੱਜ ਕੱਲ੍ਹ ਦੇਖੋ ਇਨ ਸਭ ਚੀਜਾਂ ਨਾਲ ਆਪਦਾ ਕੈਰੀਅਰ ਵਿੱਚ ਵੀ ਕਿੰਨੀ
ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ ਸਹੀ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਸੰਗੀਤ ਦੇ ਨਾਲ ਕਈ ਪੈਸੇ ਦੇ ਬਹੁਤ ਹੱਲ ਮਤਲਬ ਕਹਿੰਦੇ ਨਾ ਕਈ ਮਤਲਬ ਹੱਲ ਨਿਕਲੇ ਹੈ ਪੈਸੇ ਨਾਲ ਕਿਉਂਕਿ ਮਿਊਜ਼ਿਕ ਕੀ ਤੇਜ਼ੀ ਹੈ ਜਿਹਦੇ ਨਾਲ ਤੁਸੀਂ ਹਰ ਕਿਸੇ ਨਾਲ ਜੁੜਦੇ ਵੀ ਓ। ਸੰਗੀਤ ਦੇ ਨਾਲ ਤੇ ਤੁਸੀਂ ਇਹਦੇ ਪੈਸੇ ਦਾ ਸਾ ਪੈਸੇ ਦਾ ਸਾਧਨ ਵੀ ਬਣ ਰਹੇ ਹੈ ਲੋਕੀ ਇੱਥੇ ਅੱਛੀ ਮਾਈ ਹੋ ਰਹੀਆਂ ਕਿਉਂਕਿ ਇੱਕ ਕੋਈ ਕੋਈ ਕੋਈ ਆਪਣਾ ਖੋਲ ਕੇ ਬੈਠਾ ਹੈ ਮਿਊਜ਼ਿਕ ਦਾ ਗੁੱ ਡਾਂਸ ਕੁਛ। ਡਾਂਸ ਵਾਲਾ ਕੋਲ ਇੱਕ ਬਿਨਾਂ ਮਿਊਜ਼ਿਕ ਡਾਂਸ ਹੋ ਨਾ ਕਿੱਥੇ ਸਾਨੂੰ ਵੀ ਪਤਾ ਹੈ। ਹਾਂ।
ਨਹੀਂ ਹਾਂ ਆਪਾਂ ਓਹ ਬਣਾ ਲਿਆ ਨਾ ਆਪਦਾ ਪ੍ਰੋਫੈਸ਼ਨ ਬਣਾ ਲਿਆ ਪੈਸੇ ਕਮਾਉਣ ਦਾ ਦੇਖੋ ਅੱਜ ਕੱਲ ਰੂਪ ਚ ਵੀ ਆਪ ਆਪਾਂ ਆਪਦਾ ਚੈਨਲ ਬਣਾ ਲ ਦੇਣੇ ਆ ਮਿਊਜ਼ਿਕ ਦਾ ਚਲੋ ਵੀ ਵਧੀਆ ਸਾਨੂੰ ਆਣੀ ਹੋ ਜਾਂਦੀ ਹੈ। ਵੀ ਵਗੈਰਾ ਬ ਬਣਾ ਕੇ ਪਾ ਦਿੰਦੇ ਨੇ ਲੋਕੀ ਵੀ ਦੇਖੋ ਉਹਦੇ ਨਾਲ ਕਿੰਨੀ ਤੂੰ ਅਰਨਿੰਗ ਕਰਦੇ ਪਏ ਆ ਇਹਨ ਸਭ ਚੀਜ਼ਾਂ ਨਾਲ।
ਵਾਧੂ ਜੀ ਵਾਧੂ ਬਹੁਤ ਜ਼ਿਆਦਾ ਇਹੀ ਚੀਜ਼ ਹੈ ਨਾ ਕੇ ਸੰਗੀ ਅਹ ਕਹਿੰਦੇ ਸੰਗੀਤ ਤੋਂ ਆਪਾਂ ਬਿਨਾਂ ਅਧੂਰੇ ਹ ਆਪਾਂ ਇੱਕ ਤਰ੍ਹਾਂ ਦੇ ਕਿਉਂਕਿ ਸੰਗੀਤ ਦੇ ਨਾਲ ਕਹਿੰਦੇ ਆਪਾਂ ਉਹ ਵੀ ਇੱਕ ਜਿਵੇਂ ਆਪਣੇ ਹਰ ਜੀ ਆਪਣੇ ਸਰੀਰ ਲਈ ਆਪਣੇ ਸਰੀਰ ਲਈ ਜ਼ਰੂਰੀ ਹੈ ਆਪਣੇ ਜੀਵਨ ਦੇ ਲਈ ਜ਼ਰੂਰੀ ਹੈ। ਉਵੇਂ ਹੀ ਇਹ ਵੀ ਇੱਕ ਜ਼ਰੂਰੀ ਹੈ। ਇਹ ਵੀ ਆਪਾਂ ਨੂੰ ਇੱਕ ਖੁਸ਼ੀ ਪ੍ਰਦਾਨ ਕਰਦਾ ਹੈ।
ਵਧੀਆ ਵੀ ਲੱਗਦਾ ਦੇਖੋ ਸਾਨੂੰ ਆਪਾਂ ਪਿੱਛੇ ਜਾਂਦੇ ਹਾਂ ਆਪਾਂ ਵਿਆਹ ਫੰਕਸ਼ਨ ਜਾਂਦੇ ਆ ਅੱਜ ਕੱਲ ਤਾਂ ਲਾਈਵ ਸਿੰਗਰ ਵੀ ਦੇਖੋ ਕਿੰਨੇ ਕੁ ਉਹ ਹੁੰ, ਨੇ ਜਿਹੜੇ ਲਾਈਵ ਸਿੰਗਿੰਗ ਕਰਦੇ ਨੇ। ਆਪਾਂ ਦੇਖਦੇ ਹਾਂ ਉਹਨਾਂ ਨੂੰ ਕਿੰਨਾ ਵਧੀਆ ਲੱਗ ਸਾਨੂੰ ਵੀ ਉਹ ਸਭ ਚੀਜ਼ਾਂ ਵੇਖ ਵੇਖਣ ਚ ਵੀ ਸਾਨੂੰ ਵਧੀਆ ਲੱਗੀ ਹੈ। ਤਾਂ ਆਪਾਂ ਲਾਈਵ ਵੇਖਦੇ ਹਾਂ। ਤਾਂ ਕਿੰਨੀ ਵਧੀਆ ਲੱਗਦੀ ਹੈ। ਇਹ ਸਭ ਚੀਜ਼ਾਂ ਸਾਨੂੰ।
ਸਹੀ ਗੱਲ ਹੈ ਬਿਲਕੁਲ, ਬਿਲਕੁਲ ਬਸ ਉਹ ਇਹ ਹੈ ਕਿ ਹੁਣ ਤੁਸੀਂ ਟੀ ਵੀ ਤੇ ਵੇਖੇ ਹੈ ਪਹਿਲਾਂ ਅ ਪੰਜਾਬੀ ਕਲਾਕਾਰ ਜਿਹੜੇ ਆ ਬਣਦੇ ਹੈ ਬ ਬੱਚੇ ਛੋਟੇ-ਛੋਟੇ ਬੱਚੇ ਉਹਨਾਂ ਚ ਦਾਖਲੇ ਲੈ ਰਹੇ ਹੈ ਤੇ ਉਹਨਾਂ ਅੱਛਾ ਮਤਲਬ ਆਪਣਾ ਸੰਗੀਤ ਸੁਣਾ ਰਹੇ ਹੈ। ਹਰ ਤਰ੍ਹਾਂ ਦੇ ਰਾਗ ਨਾਲ ਹਰ ਤਰ੍ਹਾਂ ਦੇ ਤਰੀਕੇ ਨਾਲ ਉਹ ਆਪਣੇ ਸੰਗੀਤ ਨਾਲ ਰਿਹਾ ਕਿੰਨੇ ਟੀ ਵੀ ਚ ਪਹਿਲਾਂ ਆਉਂਦੇ ਬਹੁਤ ਸ਼ੁਰੂ ਹੋ ਗਏ ਸੀ ਹਰ ਜਗ੍ਹਾ ਤੋਂ ਲੋਕੀ ਮਤਲਬ ਕਿੰਨਾ ਅੱਗੇ ਵੱਧ ਗਿਆ ਹੈ।
ਨਹੀਂ ਉਹ ਤਾਂ ਹੈ ਹੀ ਦੇਖੋ ਆਪਾਂ ਸਿੱਖਦੇ ਹਾਂ ਸੰਗੀਤ ਇੱਕ ਐਵੇਂ ਜਾਂ ਦੇਖੋ ਉਹ ਵੀ ਚੀਜ਼ ਹੈ। ਆਪਾਂ ਜਿ‍ਵੇ ਮੈਂ ਮੈਨੂੰ ਆ ਮੈਂ ਅੱਗੇ ਆਪਦੇ ਬੱਚਿਆਂ ਨੂੰ ਵੀ ਸਿਖਾ ਸਕਦੀ ਹਾਂ।
ਸਹੀ ਗੱਲ ਹੈ ਬਿਲਕੁਲ ਇਹ ਤਾਂ ਹੁਨਰ ਹੈ ਨਾ ਆਪਣੇ ਅੰਦਰ ਹਾਂ ਜੇ ਆਪਣੇ ਅੰਦਰ ਹੁਨਰ ਰ ਹੈਗਾ। ਤੇ ਆਪਾਂ ਆਪਾਂ ਖਾਲੀ ਆਪਣੇ ਬੱਚਿਆਂ ਨੂੰ ਨੀ ਹੋਰਾਂ ਨੂੰ ਵੀ ਸਿਖਾਣੇ। ਕਿਉਂਕਿ ਕਹਿੰਦੇ ਇੱਕ ਪੈਸੇ ਦਾ ਜ਼ਰੀਆ ਬਣ ਜਾਂਦਾ ਨਾ ਜਦੋਂ ਚੀਜ਼ ਬਣਾ ਲੈਂਦੇ ਹਾਂ ਆਪਾਂ।
ਉਹ ਤਾਂ ਗੱਲ ਤੁਹਾਡੀ ਠੀਕ ਹੈ। ਬਟ ਇਹ ਵਾਰ ਹੁੰਦਾ ਹੈ ਕਿ ਚਲੋ। ਬੰਦਾ ਕੋਈ ਨਹੀਂ ਸੀ ਖਾਂਦਾ ਕਿਸੇ ਨੂੰ ਬੱਚਿਆਂ ਨੂੰ ਬੱਚ ਦਾ ਵੀ ਇੰਟਰਸਟ ਬਨ ਜਾਂਦਾ ਜੇ ਫੈਮਿਲੀ 'ਚ ਕੋਈ ਕਰਦਾ ਹੋਏਗਾ। ਤਾਂ ਬੱਚਿਆਂ ਦਾ ਵੀ ਉਸ ਚੀਜ਼ 'ਚ ਇੰਟਰਸਟ, ਕਈ ਵਾਰ ਬੱਚਿਆਂ ਨੂੰ ਵੈਸੇ ਵੀ ਇੰਟਰਸਟ ਹੁੰਦਾ ਇਨ ਸਬ ਚੀਜਾ ਲਈ।
ਸਹੀ ਹੈ, ਸਹੀ ਕਈ ਲੋਕੀ ਹਾਰਮੋਨੀਅਮ ਤੇ ਵਜਾ ਕੇ ਮਿਊਜ਼ਿਕ ਵਜਾਉਂਦੇ ਐ, ਕਈ ਗਿਟਾਰ ਨਾਲ ਮਿਊਜਿਕ ਸੁੁੰਦੇ ਐ, ਸਭ ਤਰਾਹ ਦੇ ਲੋਕ ਹਰ ਤਰਾਹ ਦੇ ਆਪਨੇ ਆਪਨੀ ਓਹ ਹੈ।
ਨਹੀਂ ਓਹ ਤਾਂ ਹੈ ਹੀ, ਦੇਖੋ ਆਪਦੇ ਆਪ ਦੇ ਇੰਟਰਸਟ ਦੇ ਉੱਪਰ ਤੁਹਾਡੇ ਡਿਪੈਂਡ ਕਰਦਾ ਨਾ ਕੀ ਤੁਹਾਨੂੰ ਕੀ ਚੀਜ਼ ਵਧੀਆ ਲੱਗਦੀ ਔਰ ਕੀ
ਸਹੀ ਗੱਲ ਐ, ਬਿਲਕੁਲ ਕਿਉਂਕਿ ਆਪਾਂ ਨੂੰ ਪ੍ਰੇਰਿਤ ਕਰਦਾ ਐ, ਉਤਸ਼ਾਹਿਤ ਕਰਦਾ ਐ ਸੰਗੀਤ। ਸੰਗੀਤ ਐਹੋ ਜੀ ਚੀਜ਼ ਹੈ ਜਿਹੜੀ ਆਪਾਂ ਕੰਨਾਂ ਸੁਨਦੇ ਆ, ਤੇ ਓਹ ਸੁਣੀ ਹੋਈ ਚੀਜ਼ਾਂ ਨਾ ਜਿਵੇਂ ਆਪਾਂ ਕੋਈ ਵੀ ਲੈ ਲਓ ਸੰਗੀਤ ਆਪਾਂ ਵੈਸੇ ਵੀ ਘਰ ਦੀ ਕੋਈ ਗੱਲ ਹੈ। ਅਪਨੇ ਦਿਮਾਗ 'ਚ ਰਹਿੰਦੀ ਐ, ਕਿਉਂਕਿ ਆਪਾਂ ਕੰਨਾਂ ਨਾਲ ਹੀਂ ਆਪਾਂ ਜਦੋਂ ਕੰਨਾਂ ਰਾਈ ਸੁਨਦੇ ਆ ਤੇ ਆਪਣੇ ਦਿਮਾਗ 'ਚ ਰਹਿੰਦੀ ਐ ਗਲ ਕੀ ਹਾਂ ਬਈ ਐਦਦਾ ਐਦੇ ਓਦਾਂ ਇ ਮਿਊਜਿਕ ਐ ਜਦੋਂ ਆਪਾਂ ਸੁਣਦੇ ਆ ਤੇ ਆਪਨੇ ਓਹ ਦਿਮਾਗ 'ਚ ਹੁੰਦਾ ਤੇ ਆਪਾਂ ਜਦੋਂ ਵੀ ਕਿਤੇ ਹੁੰਨੇ ਬੈਠੇ- ਬੈਠੇ ਫਰੀ ਬੈਠੇ ਹੁੰਦੇ ਹਾਂ ਕਈ ਕਈ ਤੇ ਵੀ ਆ
ਬਿਲਕੁਲ, ਬਿਲਕੁਲ, ਬਿਲਕੁਲ, ਹੁਣ ਆਪ ਆਪਾਂ ਦੀ ਵੀ ਕਿੱਥੇ ਕਈ ਜਾਂਨੇ ਆ, ਕਈ ਵਾਰ ਹੁੰਦਾ ਐ ਕੀ ਸਾਨੂੰ ਨੀਂਦ ਆ ਰਹੀ ਹੁੰਦੀ ਹੈ। ਤਾਂ ਆਪਾਂ ਮਿਊਜਿਕ ਚਲਾ ਲੈਂਨੇ ਆ। ਆਹ ਸਾਨੂੰ ਦੇਖੋ ਰਸਤਾ ਪਾਰ ਕਰਨ ਸਫ਼ਰ ਕਿੰਨਾ ਵਧੀਆ ਸਾਡਾ ਕੱਟ ਜਾਂਦਾ ਹੈ ਸਾਨੂੰ ਕਈ ਵਾਰ ਹੁੰਦਾ ਕੀ ਕੋਈ ਗਾੜੀ ਚਲਾਉਂਦਾ, ਓਹਨੂੰ ਨੀਂਦ ਆ ਜਾਂਦੀ ਐ। ਆਪਾਂ ਮਿਊਜਿਕ ਚਲਾ ਦਿੰਨੇ ਕੀ ਚੱਲ ਬਈ ਬੰਦੇ ਦਾ ਧਿਆਨ ਦੂਜੀ ਪਾਸੇ ਜਾਂਦਾ ਐ, ਤਾਂ ਵਧੀਆ
ਸਹੀ ਗੱਲ ਕਹੀ ਐ, ਬਿਲਕੁਲ ਸਹੀ ਗੱਲ ਕਹੀ ਐ ਤੁਸੀਂ, ਸਹੀ ਗੱਲ ਐ, ਬਿਲਕੁਲ ਇਹ ਦੇ ਹਾਂ ਬੈਨੀਫਿਟ ਤਾਂ ਬੋਤ ਐ ਬੋਤ ਬੋਹੋਤ। ਜੀ ਬੋਤ ਐ, ਕਿਉਕਿ ਐ ਇਹਦੇ ਨਾਲ ਹੀ ਆਪਾਂ ਨਾਲ ਮਨੋਰੰਜਨ ਕਰਨੇ ਆ, ਖਾਲੀ ਓਹ ਨੀ ਐ ਕੀ ਆਪਨਾ ਟਾਈਮ ਨਿਕ ਕਾਲ ਰਿਹਾ ਐ। ਤਾ ਮੇਰੇ ਨਾਲ- ਨਾਲ ਮ ਆਪਾਂ ਨਾ ਅਪ ਓਹਨੂੰ ਇਹ ਕਹਿੰਦਾ ਮਨੋਰੰਜਨ ਕਰ ਰਹੇ ਆ ਔਰ ਆਪਾਂ ਕੱਲੇ ਨਹੀ। ਨਾਲ ਜਿੰਨੇ ਵੀ ਜੀਅ ਬੈਠੇ ਐ। ਸਭ।
ਹਾਂ, ਨੀ ਓਹ ਤਾ ਹੈ ਹੀ ਸਬਦੇ, ਸਬਦੇ ਲਈ ਹੀ ਸਭ ਜਰੂਰੀ ਹੈ।
ਕਈ ਵਾਰ ਬੰਦਾ ਨਾ ਬੈਠਾ ਬੈਠਾ ਵੀ ਆਪਾਂ ਗੱਡੀ ਜਾ ਰਹੇ ਹਾਂ ਥੱਕ ਜਾਨੇ ਆ ਕਈ ਵਾਰੀ ਕਈ ਵਾਰ ਆਪਾਂ ਨੂੰ ਕਹਿੰਨੇ ਆ ਗੱਡੀ ਨਹੀਂ ਰੋਕਨੀ ਕਿਤੇ ਨੀ ਜਾਨਾ ਹੁਨ ਟ੍ਰੇਨ ਹੈ ਵਗੈਰਾ ਕਿੱਥੇ ਰੁਕਦੀਆਂ ਨੇ। ਤੁਹਾਨੂੰ ਪਤਾ ਹੀ ਐ ਹਾਂ ਤੇ ਫਿਰ ਓਦੋਂ ਆਪਨਾ ਕੱਲਾ ਆਪਨੇ ਕੰਨਾਂ ਈਅਰਫੋਨ ਲਾਏ ਤੇ ਆਪਨਾ ਮਿਊਜ਼ਿਕ ਤੇ ਆਰਾਮ ਨਾਲ ਬੈਠ ਕੇ ਆਪਣਾ ਸਫ਼ਰ ਨਿਕਲ ਜਾਂਦਾ, ਪਤਾ ਵੀ ਨੀ ਚੱਲਦਾ।
ਸਹੀ ਗੱਲ ਐ, ਪਤਾ ਵੀ ਨੀ ਲੱਗਦਾ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕੀਤੀ ਨਾ।
ਹਾਂਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ, ਫਿਰ ਮਿਲਾਂਗੇ ਆਪਾਂ। ਜਦੋਂ ਵੀ ਨੈਕਸਟ ਜਦੋਂ ਵੀ ਆਪਾਂ ਆਪਣੀ ਮੁਲਾਕਾਤ ਹੋਈ ਵਧੀਆ ਤੇ ਆਪਾਂ ਹੋਰ ਇਸ ਤੋਂ ਵੀ ਵਧੀਆ ਸ਼ਾਇਦ ਕੋਈ ਛੋਟ ਗੱਲ ਕਰਾਂਗੇ।
ਜਿ ਚ ਸ਼ੁਰੂ ਚੱਲ ਠੀਕ ਹੈ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਸ਼ਿਕਾਇਤ।